ਸਸ ਰੀ ਕਾਲ ਭੈਣ ਜੀ, ਹੋਰ ਕਿਸ ਤਰ੍ਹਾਂ ਹੋ।
ਬਸ ਠੀਕ ਆ, ਤੁਸੀਂ ਸੁਣੋ
ਹਾਂ, ਕੁਛ ਨਹੀਂ ਬਸ ਬੈਠੀ ਹੋਈ ਸੀ।
ਹਾਂਜੀ, ਹੋਰ ਕੀ ਚੱਲਦਾ ਪਿਆ।
ਕੁੱਛ ਆਜ ਨੀ ਤਬੀਅਤ ਨਾ ਠੀਕ ਨਹੀਂ ਲੱਗਦੀ, ਸਰਦੀ ਹੋਈ ਆ ਥੋੜੀ ਜੀ।
ਅੱਛਾ-ਅੱਛਾ, ਹਵਾ ਠੰਡੀ ਚੱਲਦੀ ਪਈ ਨਾ ਬਹੁਤ ਜ਼ਿਆਦਾ।
ਠੰਡੀ ਹਵਾ ਨਾਲ-ਨਾਲ ਕੁਝ ਕੰਮ ਕਰਨੇ ਦਾ ਦਿਲ ਵੀ ਨਹੀਂ, ਸਰਦੀ ਨਾਲ ਇੰਨਾ ਮੇਰਾ ਸਿਰ ਦੁਖ ਤਾ ਪਿਆਜ਼।
ਹੂੰ-ਹੂੰ, ਡਾਕਟਰ ਕੋਲ ਜਾ ਕੇ ਆਜੋ।
ਹਾਂ ਜਾਣੀ ਆ ਨਾ ਠਹਿਰ ਕੇ, ਮੌਸਮ ਖ਼ਰਾਬ ਐ ਨਾ ਬਾਰਿਸ਼ ਹੁੰਦੀ ਪਈ ਐ ਨਾ ਇੱਧਰ।
ਹੁੰਦੀ ਪਈ ਬੌਤ ਜਾਦਾ, ਰੈ-ਰੈ ਕੇ ਬਾਰਿਸ਼ ਹੁੰਦੀ ਪਈ।
ਮਹਾਰਾਸ਼ਟਰਾ ਚ ਤਾਂ ਬੜੀ ਬਾਰਿਸ਼ ਏ।
ਹਾਂਜੀ-ਹਾਂਜੀ-ਹਾਂਜੀ, ਬੋਮਬੇ ਸਭ ਸੇ ਜ਼ਿਆਦਾ ਬਾਰਿਸ਼ ਚਾਲੂ ਏ।
ਹਾਂ, ਗਰਮੀ ਵੀ ਬੜੀ ਸੀਗੀ ਇਸ ਸਾਲ।
ਹਾਂ, ਇਸ ਸਾਲ ਬੌਤ ਗਰਮੀ ਸੀਗੀ, ਬਰਾਬਰ ਦਮ ਬਰਾਬਰ।
ਹੋਰ, ਕੀ ਕਰ ਰਏ ਸੀ?
ਬਸ ਹੋ ਗਈ ਰੋਟੀ-ਪਾਣੀ ਮੁੱਕੀ ਹੋਣੀ, ਮੈਂ ਕਿਹਾ ਚਲੋ ਕੰਮ ਕਰੀਏ ਥੋੜਾ ਬੋਤ।
ਮੇਰੇ ਪਿਤਾ ਇਨ ਬੱਚੇ ਆਉਣੇ ਸਕੂਲ ਗਏ ਹੋਣ, ਚਾਹ ਸਾਡੇ ਡੇਢ ਵਜੇ ਤੱਕ ਲੈਣੇ। ਸਕੂਲ ਗਏ ਹੋਏ ਨੇ ਦੋਨੋ ਬੱਚੇ, ਹਾਂ ਬੱ ਚੇ ਵੀ ਘਰੇ ਨੀ ਹੋਣ, ਤਾਂ ਸਾਰੇ ਕੰਮ ਹੋ ਜਾਂਦੇ ਨੇ ਨਾ।
ਹਾਂਜੀ ਹਾਂਜੀ ਹਾਂਜੀ, ਹੂੰ, ਨਹੀਂ ਕੁਛ ਕੰਮ ਨੀ ਕਰਨ ਦਿੰਦੇ, ਮਸਤੀਆਂ ਹੀ ਬੌਤ ਹੁੰਦੀਆਂ ਨੇ ਬੱਚਿਆਂ ਦੀਆਂ, ਬੱਚਿਆਂ ਨਾਲ ਤਾਂ ਕਿਧਰ ਦਿਨ ਜਾਂਦਾ ਕਿਧਰ ਰਾਤ ਜਾਂ ਦੀ ਪੱਤਾ ਹੀ ਨਹੀਂ ਹੁੰਦਾ, ਉਹਨਾਂ ਦੇ ਕੰਮ ਵੀ ਖਤਮ ਨਹੀਂ ਹੁੰਦੇ ਹੋਰ ਹੈਲੋ। ਹੈਲੋ। ਹੈਲੋ। ਹੈਲੋ ਹੈਲੋ- ਹੈਲੋ-